ਹਾਂਜੀ ਸਤਿ ਸ੍ਰੀ ਅਕਾਲ ਜੀ। ਹਾਂਜੀ ਵਧੀਆ ਜੀ, ਤੁਸੀਂ ਸੁਣਾਓ ਜੀ ਕਿਵੇਂ ਔ?
ਵਧੀਆ ਤੁਸੀਂ ਸੁਣਾਓ ਘਰ ਸਭ ਠੀਕ।
ਹਾਂਜੀ ਸਭ ਵਧੀਆ ਜੀ ਆਵਦਾ ਸੁਣਾਓ ਜੀ।
ਹੋਰ ਵਧੀਆ ਬਸ ਸਭ ਕੁਛ ਹੋਰ ਡਿਨਰ ਕਰ ਲਿਆ। ਹਾਂਜੀ-ਹਾਂਜੀ।
ਚਲੋ ਵਧੀਆ ਜੀ ਵਧੀਆ। ਵੈਸੇ ਤਾਂ ਇਹ ਟਾਈਮ ਬਿਲਕੁਲ ਸਹੀ ਹੁੰਦਾ ਇਸ ਤੋਂ ਪਹਿਲਾਂ ਪਹਿਲਾਂ ਬੰਦਾ ਖਾਣਾ ਖਾ ਕਿਉਂਕਿ ਰਾਤ ਦਾ ਤਾਂ ਬਹੁਤ ਵਧੀਆ ਰਹਿੰਦਾ।
ਹਾਂਜੀ।
ਉਸ ਤੋਂ ਬਾਅਦ ਤਾਂ ਥੋੜਾ ਜਾ ਮੁਸ਼ਕਿਲ ਹੀ ਹੁੰਦਾ, ਫੇਰ ਡਾਈਜੈਸਟ ਨਹੀਂ ਹੁੰਦਾ ਜ਼ਿਆਦਾ।
ਹਾਂਜੀ-ਹਾਂਜੀ।
ਹਾਂਜੀ-ਹਾਂਜੀ ਹੋਰ ਸੁਣਾਓ ਜੀ?
ਹੋਰ ਸਭ ਵਧੀਆ ਹੋਰ ਕਿੱਧਰ ਗਏ ਸੀ ਘੁੰਮਣ ਛੁੱਟੀਆਂ ਵਗੈਰਾ 'ਚ?
ਘੁੰਮਣਾ ਫਿਰਨਾ ਤਾਂ ਬਸ ਜੀ ਆਪਣੇ ਪੇਕੇ ਗਏ ਸੀ। ਹੋਰ ਤਾਂ ਬਸ ਆਪਣਾ ਲੋਕਲ ਹੀ ਘੁੰਮੇ ਆ ਜਿੱਥੇ ਵੀ ਗਏ ਆ, ਹੋਰ ਕਿਤੇ ਬਾਹਰ ਨੀ ਗਏ ਗਰਮੀ ਬਹੁਤ ਜ਼ਿਆਦਾ ਸੀ, ਇਸ ਕਰਕੇ ਜਾਇਆ ਨਹੀਂ ਗਿਆ।
ਹਾਂਜੀ, ਵੈਸੇ ਗਰਮੀ ਚ ਜਿਵੇਂ ਅਸੀਂ ਅ ਜਾ ਸਕਨੇ ਆਂ ਠੰਡੇ ਮਤਲਬ ਠੰਡੇ ਇਲਾਕੇ ਚ ਘੁੰਮਣ
ਜਾ ਤਾਂ ਸਕਦੇ ਹਾਂ ਹਾਂਜੀ, ਬਿਲਕੁਲ ਜੀ ਬਿਲਕੁਲ ਪਰ ਉੱਧਰ ਵੀ ਜੀ ਬਹੁਤ ਬਾਰਿਸ਼ ਇੱਛਾ ਹੋ ਰਹੀਆਂ ਸੀਗੀਆਂ ਤੇ ਇਸ ਕਰਕੇ ਤੇ ਉੱਧਰ ਵੀ ਜਾਣਾ ਥੋੜ੍ਹਾ ਜਿਹਾ ਸਹੀ ਨਹੀਂ ਲੱਗਿਆ ਇਸ ਲਈ ਇਸ ਵਰ ਮੌਸਮ ਥੋੜ੍ਹਾ ਖ਼ਰਾਬ ਹੋਣ ਕਰਕੇ ਸੋਚਿਆ ਹੀ ਨਹੀਂ ਕਿਤੇ ਜਾਣ ਦਾ
ਹਾਂਜੀ,
ਵੈਸੇ ਤਾਂ ਘੁੰਮਣਾ ਫਿਰਨਾ ਬਹੁਤ ਵਧੀਆ ਆ। ਲਈ ਵੀ ਦਿਮਾਗ ਵੀ ਫਰੈਸ਼ ਹੋ ਜਾਂਦਾ ਐ। ਬਹੁਤ ਵਧੀਆ ਚੀਜ਼ ਐ।
ਹਾਂਜੀ ਹਾਂਜੀ।
ਤੁਸੀਂ ਗਏ ਸੀ ਕਿਤੇ ਘੁੰਮਣ ਫਿਰਨ।
ਹਾਂਜੀ ਅੰਮ੍ਰਿਤਸਰ ਗਏ ਸੀ।
ਅੱਛਾ ਬਹੁਤ ਵਧੀਆ ਅੰਮ੍ਰਿਤਸਰ ਚਲੋ ਹਰਿਮੰਦਰ ਸਾਹਿਬ ਹੋ ਆਏ ਬਾਬਾ ਜੀ ਦੇ ਦਰਸ਼ਨ ਕਰੇ ਆਏ।
ਹਾਂਜੀ ਹਾਂਜੀ ਵ ਧੀਆ ਹੁੰਦਾ ਐ ਕਿ ਭਈ ਚਲੋ ਦਰਸ਼ਨ ਕਰ ਆਓ। ਹੋਰ ਵੀ ਅੱਛੇ ਅੱਛੇ ਮਤਲਬ ਠੀਕ ਐ ਜਿਵੇਂ ਹੁਣ ਇਧਰੋ। ਹੋਰ ਵੀ ਚਲੇ ਗਏ ਸੀ ਜਿਵੇਂ ਨਾਨਕਸਰ ਵਗੈਰਾ ਹੋਰ ਮੇਰਾ ਬ੍ਰਦਰ ਗਿਆ ਸੀ ਵੈਸੇ ਤੇ ਮੈਂ ਬਸ ਅੰਮ੍ਰਿਤਸਰ ਹੀ ਗਈ ਸੀ ਹਾਂਜੀ। ਬੋਤ ਜਗ੍ਹਾ ਹੈਗੀ ਨਾ ਇਧਰ ਤੇ ਘੁੰਮਣ ਦੀ ਜਿਵੇਂ ਵੋਟਰ ਪਾਰਕ ਵੀ ਹੁਣ ਲੱਗੀ ਦੀ ਏ। ਮਤਲਬ ਇਧਰ ਵੋਟਰ ਪਾਰਕ ਦਾ ਮੇਲਾ ਵੀ ਲੱਗਿਆ ਦਾ ਉਵੇ ਵੀ ਫੈਮਿਲੀ ਫਰਨ ਫੇ ਫੇਅਰ ਲੱਗਿਆ ਦਾ ਸਾਡ ਸਾਡੇ ਇੱਧਰ ਜਾ ਸਕਣੇ ਆ ਮਤਲਬ ਮੇਲੇ ਤੇ ਹਾਂਜੀ। ਮਤਲਬ ਇੰਜੋਏ ਕਰੋ ਉੱਧਰ ਜਾ ਕੇ ਝੁਲਾ ਵਗੈਰਾ ਲਓ। ਬਹੁਤ ਅੱਛਾ ਲੱਗਦਾ ਹਲੇ।
ਉਹ ਤਾਂ ਹੈਗਾ ਈ ਐ ਜੀ ਚਲੋ ਮਨ ਹੋਰ ਹੋ ਜਾਂਦਾ ਨਾਲੇ ਆਪ
ਹਾਂਜੀ।
ਨਾਲੇ ਫੈਮਲੀ ਨਾਲ ਟਾਇਮ ਸਪੈਂਡ ਕਰ ਲੈਂਦਾ ਬੰਦਾ। ਨਾਲੇ ਹੁਣ ਛੁੱਟੀਆਂ ਸੀ ਗਰਮੀ ਦੀਆਂ ਤੇ ਇਕ ਬੰਦਾ ਵਧੀਆ ਕਿਤੇ ਚਲਾ ਜਾਂਦਾ ਤੇ ਚਲੋ ਵਧੀਆ ਰਹਿੰਦਾ ਸਭ
ਹਾਂਜੀ,
ਹਾਂਜੀ ਹਾਂਜੀ।
ਬਸ ਟਾਈਮ ਪੇ ਥੋੜਾ ਜਿਆ ਘੁੰਮ ਕੇ ਨਾ ਮੂਡ ਠੀਕ ਹੋ ਜਾਂਦਾ ਏ ਮਤਲਬ ਮੂਡ ਫਰੈਸ਼ ਹੋ ਜਾਂਦਾ ਨਾ। ਜਿਵੇਂ ਹੁਨ ਸਾਰਾ ਸਾਲ ਤੇ ਘਰ ਹੀ ਰਹਿੰਣੇ ਹਾਂ ਜੂਨ ਵਿੱਚ ਹੀ ਛੁੱਟੀਆਂ ਹੁੰਦੀਆਂ ਨੇ ਤਾਂ ਹੀ ਜਾਣਾ ਹੁੰਦਾ ਘੁੰਮਣ।
ਹਾਂਜੀ ਹਾਂਜੀ।
ਹਾਂਜੀ।
ਉਹ ਤਾਂ ਬਿਲਕੁਲ ਸਹੀ ਗੱਲ ਆ ਤੁਹਾਡੀ। ਹਾਂਜੀ ਹਾਂਜੀ ਘਰ ਦੇ ਕੰਮ ਕਾਰਾਂ ਚ ਟਾਈਮ ਹੀ ਨੀ ਲੱਗਦਾ ਵੀ ਹਾਂ ਆਪਾਂ ਕਿਤੇ ਜਾ ਪਾਈਏ ਬਸ ਛੁੱਟੀਆਂ ਆਂਦੀਆਂ ਤੇ ਬੰਦਾ ਚਲਾ ਜਾਂਦਾ ਨਾਲੇ ਇਸ ਬਹਾਨੇ ਜਦੋਂ ਚਲੋ ਠੀਕ ਜਿਨਾਂ ਦੇ ਬੱਚੇ ਆ ਉਹ ਘੁੰਮ ਫਿਰ ਆਂਦੇ ਆ ਹਾਂ ਬੱਚੇ ਘੁੰਮ ਫਿਰ ਆਂਦੇ ਆ ਤੇ ਸਾਡੇ ਬੱ ਬੱਚਿਆਂ ਨੂੰ ਨਵੀਆਂ ਨਵੀਆਂ ਚੀਜ਼ਾਂ ਸਿੱਖਣ ਨੂੰ ਵੀ ਮਿਲਦੀਆਂ ਓਥੇ ਈ।
ਹਾਂਜੀ।
ਹਾਂਜੀ ਹਾਂਜੀ, ਉਹਨਾਂ ਦਾ ਮੂਡ ਵੀ ਫਰੈਸ਼ ਹੋ ਜਾਂਦਾ ਤੇ ਓਵੇਂ ਵੀ ਵੈਸ ਵਧੀਆ ਰਹਿੰਦਾ ਸਬ ਓਹਨਾਂ ਦਾ। ਸਿੱਖਣ ਨੂੰ ਮਿਲਦਾ ਪੜ੍ਹਾਈ ਦੇ ਰਿਲੇਟਿਡ ਨਵੀਂ ਨਵੀਆਂ
ਹਾਂਜੀ, ਅੰਮ੍ਰਿਤਸਰ ਵਿੱਚ ਤੇ ਸਾਨੂੰ ਅਪਣਾ ਸਾਰਾ ਇਤਿਹਾਸ ਦਾ ਪਤਾ ਲੱਗਦਾ, ਬੜੇ ਸਾਰੇ ਔਦਰ ਗੁਰਦੁਆਰੇ ਵੀ ਹੈਗੇ ਨੇ। ਜਲਿਆਂਵਾਲਾ ਬਾਗ ਏ, ਬਾਕਾ ਬੋਡਰ ਏ ਓਧਰ ਜਾਓ ਸਾਰਾ ਦੇਖ ਖੋ ਫਿਰ ਮਤਲਬ ਸਮਝ ਆਂਦਾ ਬੱਚਿਆਂ ਨੂੰ ਸਾਰਾ ਕਿ ਬਈ ਕੀ-ਕੀ ਹੋਇਆ ਸਾਡੇ ਨਾਲ ਸਾਡੇ ਦੇਸ਼ ਵਿੱਚ।
ਹਾਂਜੀ, ਹਾਂਜੀ। ਬਿਲਕੁਲ-ਬਿਲਕੁਲ, ਸਭ ਪਤਾ ਲੱਗਦਾ ਆ ਆਪਾਂ ਨੂੰ।
ਹਾਂਜੀ।
ਹਾਂਜੀ, ਅਸੀਂ ਵੀ ਪਲੈਣ ਤਾਂ ਬਣਾਇਆ ਸੀ ਪਰ ਗਰਮੀ ਕਰਕੇ ਫੇਰ ਅਸੀਂ ਡਰਾ ਕਰਤਾ ਬੀ ਨਹੀਂ ਜਾਣਾ ਇਸ ਪਲੈਨ, ਕੈਂਸਲ ਈ ਕਰ ਦਿੱਤਾ। ਬਾਕੀ ਇੱਥੇ ਲੋਕਲ ਅਸੀਂ ਆਪਦੇ-ਆਪਦੇ ਸੈ਼ਰ ਚ ਤਾਂ ਬੌਤ ਘੁੰਮੇ ਆ ਕਦੀ ਕਿੱਥੇ ਚਲੇ ਗਏ ਕਦੀ ਕਿੱਥੇ ਪਰ ਬਾਰ ਜਾਣਾ ਥੋੜਾ ਜਾ ਮੁਸ਼ਕਿਲ ਹੋ ਗਿਆ।
ਹਾਂਜੀ, ਗਰਮੀ ਚ ਨਹੀਂ ਨਿ ਚਲਾ ਜਾਂਦਾ ਬੜੀ ਜਾਦਾ ਗਰਮੀ ਏ ਇਸ ਵਾਰ ਤੇ।
ਤੁਸਾਂ ਤੇ ਬੌਤ ਜਾਦਾ ਗਰਮੀ ਏ, ਸਹੀ ਗੱਲ ਐ।
ਹਾਂਜੀ।
ਹੁਣ ਸ਼ੁਰੂ ਹੋਇਆ, ਥੋੜੀ ਜਹੀਆਂ ਹੁਣ ਮੌਨਸੂਨ ਸ਼ੁਰੂ ਹੋਇਆ ਥੋੜੀ ਜੀਆ ਬਾਰਸ਼ਾਂ ਸ਼ੁਰੂ ਹੋਈਆਂ ਥੋੜਾ ਠੀਕ ਹੋਇਆ ਕੱਲ ਪਰਸੋ ਦਾ, ਪੈਲਾਂ ਤਾਂ ਬੌਤ ਜਿਆਦਾ ਬੁਰਾ ਹਾਲ ਸੀਗਾ ਗਰਮੀ ਨਾਲ।
ਹਾਂਜੀ।
ਹਾਂਜੀ, ਹਾਂ।
ਬਸ ਹੁਣ ਬਾਰਿਸ਼ਾਂ ਹੀ ਲੱਗ ਜਾਣੀਆਂ ਨੇ ਬਸ ਹੁਣ।
ਹਾਂਜੀ-ਹਾਂਜੀ, ਬਿਲਕੁਲ-ਬਿਲਕੁਲ।
ਥੋਡਾ ਹੋ ਗਿਆ ਡਿਨਰ-ਡੁਨਰ ਸਭ, ਹੋਗੇ ਵੇਲੇ ਸਾਰੇ ਕੰਮ ਤੋਂ?
ਹਾਂਜੀ, ਡਿਨਰ ਹੋ ਗ
ਜਾਦੇ ਜੀ ਸੈਰ-ਸੁਰ ਕਰਨ ਰਾਤ ਨੂੰ ਖਾਣੇ ਤੋਂ ਬਾਦ?
ਹਾਂਜੀ ਜਾਨੇ ਆਂ ਬਸ, ਫੇਰ ਓਸ ਤੋਂ ਬਾਦ ਅਪਣਾ ਮੈਂ ਕੋਲਸ ਵਗੈਰਾ ਮਤਲਬ ਕਰ ਰੀ ਸੀ ਤੇ ਬਾ ਕੀ ਹੁਣ, ਸੋ ਜਾਂਗੇ ਥੋੜ੍ਹੀ ਦੇਰ ਤੱਕ ਬਸ ਸੋਣ ਦਾ ਟਾਈਮ
ਹਾਂਜੀ, ਟਾਈਮ ਨਾਲ ਸੋਵੋ ਟਾਈਮ ਨਾਲ ਉੱਠ ਜੋ ਸਾਰੇ ਨਾਲੋਂ ਵਧੀਆ।
ਫੇਰ ਕੰਮ ਵੀ ਕਰਨਾ ਹੁੰਦਾ ਸਾਰਾ।
ਹਾਂਜੀ-ਹਾਂਜੀ, ਔ ਨਾ ਸ਼ਰੀਫ ਏ।
ਹਾਂਜੀ।
ਟਾਈਮ ਨਾਲ ਸੋਵੋ ਤੇ ਟਾਈਮ ਨਾਲ ਉ
ਹਾਂਜੀ। ਬਸ ਤੁਹਾਡੇ ਘਰ ਸਭ ਠੀਕ?
ਹਾਂਜੀ, ਸਭ ਵਧੀਆ ਸਭ। ਬੱਚੇ ਆਵ ਤਾ ਬਿਜੀ ਐ ਅਸੀਂ ਆਪਦੇ ਬਿਜੀ ਕੰਮਾਂ ਚ ਬਿਜੀ ਆ ਚਲੋ, ਟਾਈਮ ਵਧੀਆ ਬਿਜੀ ਵਧੀਆ ਰੈੰਦਾ ਵਾ।
ਹਾਂਜੀ। ਵੇਲਾ ਬੈਠ ਕੇ ਵੀ ਬੰਦਾ ਬੋਰ ਹੋ ਜਾਂਦਾ, ਰੀਲਸ ਵਗੈਰਾ ਦੇਖ ਲੋ ਯੂਟਊਬ ਤੇ ਫੇਰ ਵੀ ਕਿੰਨੀ ਦੇਖ ਲੇਗਾ ਬੰਦਾ।
ਹਾਂਜੀ ਬਿਲਕੁਲ ਓਹ ਤਾਂ ਹੈਗਾ ਹੀ ਐ ਕਿ ਕਿੰਨਾ ਕੁ ਦੇਖ ਲੇਗਾ ਬੰਦਾ, ਸਹੀ ਗੱਲ ਆ ਥੋਡੀ।
ਹਾਂਜੀ।
ਹਾਂਜੀ-ਹਾਂਜੀ, ਤੁਸੀਂ ਗਏ ਔ ਕਦੀ ਏਥੇ ਚਿੰਤਪੁਰਨੀ ਵਾਲੀ ਸਾਈਡ ਯਾ ਫਿਰ ਹੋਰ ਕਿਸੇ ਪਾਸੇ ਦੇ ਮਕਲੋਡਗੰਜ ਵਾਲੀ ਸਾਈਡ ਗਏ ਔ?
ਨਹੀਂ ਐ ਇਸ ਸਾਈਡ 'ਤੇ ਨਹੀਂ ਮੈਂ ਕਦੀ ਗਈ ਵੈਸੇ ਮਤਲਬ ਜ਼ਿਆਦਾਤਰ ਬਸ ਇੰਨਾ ਹੀ ਇਹ ਜੀ, ਉੱਧਰ ਗਏ ਜਿਵੇਂ ਅੰਮ੍ਰਿਤਸਰ ਵਗੈਰਾ ਹੋ ਆਨੇ ਆ ਜਾਂ ਫਿਰ ਇੱਕ ਗੁਰਦੁਆਰਾ ਹੈਗਾ ਹਜ਼ੂਰ ਸਾਹਿਬ ਉੱਧਰ ਵੀ ਹੋ ਕੇ ਆਏ ਹਾਂ ਅਸੀਂ ਨੰਦੇੜ
ਅੱਛਾ,
ਮਹਾਰਾਸ਼ਟਰ ਵਾਲੀ ਸਾਈਡ ਹੈਗਾ।
ਅੱਛਾ
ਹਾਂਜੀ, ਹੋਰ ਨਾਨਕਸਰ ਹੈਗਾ ਉੱਧਰ ਵੀ ਹੋਰ, ਬੜੇ ਸਾਰੇ ਗੁਰੂਦੁਆਰੇ ਹੈਗੇ ਨੇ ਇੱਧਰ ਦੇ ਬਹੁਤ ਜ਼ਿਆਦਾ
ਹੂੰ ਹਾਂਜੀ-ਹਾਂਜੀ,
ਗੁਰਦੁਆਰੇ ਤੇ ਗੁਰਦੁਆਰਾ ਸਾਹਿਬ ਵਧੀਆ। ਨਾਲ ਸਫ਼ਾਈ ਮੰਦਾਂ ਤੋਂ ਜ਼ਿਆਦਾ ਗੁਰਦੁਆਰਾ ਸਾਹਿਬ ਵਿੱਚ ਸਫਾਈਆਂ ਹੁੰਦੀਆਂ।
ਹਾਂਜੀ,
ਹਾਂਜੀ ਮੰਦਿਰ ਇਨੇ ਸਾਫ਼ ਨਹੀਂ ਹੁੰਦੇ ਗੁਰਦੁਆਰੇ ਜ਼ਿਆਦਾ ਸਾਫ਼ ਹੁੰਦੇ ਆ।
ਹਾਂਜੀ,
ਹਾਂਜੀ-ਹਾਂਜੀ,
ਹਾਂਜੀ ਹੋਰ ਤੁਹਾਡੇ ਬੱਚੇ ਸਕੂਲ ਵਗੈਰਾ ਜਾਂਦੇ ਨੇ?
ਹਾਂਜੀ-ਹਾਂਜੀ ਕਹਿੰਦੇ ਆ ਸਕੂਲ ਤਾਂ
ਅੱਛਾ, ਕਿਹੜੀ ਕਲਾਸ 'ਚ ਪੜ੍ਹਦੇ ਐ?
ਹਾਂਜੀ ਸੈਕਿੰਡ ਕਲਾਸ ਨੇ,
ਅੱਛਾ ਜੀ, ਕਿਸ ਸਾਈਡ ਮਤਲਬ ਕਿਸ ਸਾਈਡ ਰਹਿੰਦੇ ਹੋ ਤੁਸੀਂ
ਹਾਂਜੀ,
ਪੰਜਾਬ ਚ ਆਉਂਦੇ ਹੋ ਤੁਸੀਂ ਆ
ਹਾਂਜੀ ਪੰਜਾਬ ਚ ਹੀ ਆਨੇ ਆ ਜੀ। ਹਾਂਜੀ-ਹਾਂਜੀ ਪੰਜਾਬ ਸਾਈਡ ਹੀ ਆਨੇ ਆ ਹਾਂਜੀ-ਹਾਂਜੀ
ਬਸ ਅਸੀਂ ਵੀ ਪੰਜਾਬ ਸਾਈਡ ਹੀ ਆਨੇ ਆ,
ਹਾਂਜੀ ਪੰਜਾਬ ਆਪਣੇ ਗੁਰੂਆਂ ਦੀ ਧਰਤੀ ਐ ਆਪਾਂ ਗੁਰੂਆਂ ਨੂੰ ਹੀ
ਹਾਂਜੀ,
ਬੱਚਿਆਂ ਨੂੰ ਸਿਖਾਣਾ ਹੀ ਪੈਂਦਾ ਉਹ ਦੇ ਕਿਵੇਂ ਸੀਗੇ ਕੀ ਉਹਨਾਂ ਦੀ ਨਵਾਂ ਸੀਜ਼ ਸਾਰਾ ਕੁਛ
ਹਾਂਜੀ-ਹਾਂਜੀ,
ਹਾਂਜੀ ਬਾਕੀ ਪੰਜਾਬ ਵਿੱਚ ਹਾਲ ਤਾਂ ਮਾੜਾ ਬਹੁਤ ਹੋ ਰਿਹਾ, ਕੋਈ ਨੀ ਹਾਲ ਤਾਂ ਬਹੁਤ ਮਾੜਾ ਹੋ ਰਿਹਾ ਪੰਜਾਬ ਦੇ ਵਿੱਚ ਬਹੁਤ ਬੁਰਾ ਹਾਲ ਹੋ ਰਿਹਾ। ਕਰਨਾ ਵੱਡੀ ਗੱਲ ਦੇਖੋ ਸਰਕਾਰਾਂ ਦਾ ਕਿੱਡਾ ਮਾੜਾ ਹਾਲ ਹੋਇਆ।
ਹਾਂਜੀ-ਹਾਂਜੀ,
ਹਾਂਜੀ-ਹਾਂਜੀ ਦਿਨੋ-ਦਿਨ ਕੋਈ ਨਾ ਕੋਈ ਆਇਆ। ਦਾ ਫਾਰਮ ਭਰਾਉਣ ਲਈ ਇਹ ਕਰੋ ਇਹ ਵੀ ਫਾਰਮ ਭਰੋ ਜੀ ਆਹ ਸਰਵੇ ਕਰੋ ਜੀ।
ਹਾਂਜੀ, ਹੁਣ ਵੀ ਆਏ ਸੀਗੇ ਜਿਵੇਂ ਵੋਟ ਵਗੈਰਾ ਦੇ ਕੋਈ ਫਾਰਮ ਭਰਵਾਇਆ ਸਾਰ ਕੋਲ
ਸਾਰਾ ਕੁਛ ਉਹੀ ਕਚਹਿਰੀਆਂ ਵੀ ਕਦੇ ਕੋਈ ਆ ਜਾਂਦਾ ਕਦੇ ਆ ਜਾਂਦਾ ਡੇਲੀ ਦਾ ਹੀ ਕੰਮ ਬਣ ਗਿਆ। ਬਾਕੀ ਹੁਣ ਅੱਜ-ਕਲ ਮਾਹੌਲ ਵੀ ਖ਼ਰਾਬ ਹੈਗਾ ਐ। ਹਾਂਜੀ ਕੁਛ ਮਾਹੌਲ ਵੀ ਖ਼ਰਾਬ ਐ ਤਾਨੂੰ ਅੱਜ-ਕੱਲ੍ਹ ਪਤਾ ਵੀ ਨਹੀਂ ਕੋਈ ਦੂਸਰਾ ਬੰਦਾ ਕੋਈ ਐਵੇਂ ਗਰੁੱਪ ਬਣਾ ਕੇ ਅੱਜ ਤੇ ਆਪਾਂ ਨੂੰ ਆਪਣੇ ਲੋਕਾਂ ਨੂੰ ਕੁ ਪਤਾ ਵੀ ਨੀ ਲੱਗਦਾ ਕਈ ਵਾਰ
ਹਾਂਜੀ,
ਹਾਂ ਆਪਣਾ ਆਪ ਹੀ ਹੁਣ ਇਸ ਨਾਲ ਇਸ ਨਾਲੋ ਉਹ ਚੰਗਾ ਕਿ ਆਪਾਂ ਆਪ ਬਚ ਕੇ ਰਹੀਏ।
ਹਾਂਜੀ,
ਹਾਂਜੀ-ਹਾਂਜੀ,
ਹੋਰ ਰੋਟੀ ਵਗੈਰਾ ਖਾ ਲੀ?
ਹਾਂਜੀ ਬੱਸ ਸਾਡੀ ਲੇਟ ਹੀ ਹੁੰਦੀ ਆ ਬੱਸ ਖਾਣਾ ਹਜੇ ਬਣਾਣਾ।
ਅੱਛਾ ਜੀ ਬਨਾਨਾ ਐ।
ਹਾਂਜੀ-ਹਾਂਜੀ,
ਅੱਛਾ ਮਤਲਬ ਲੇਟ ਵਗੈਰਾ ਖਾਂਦੇ ਔ ਤੁਸੀਂ?
ਅੱਛਾ ਜੀ, ਸਾਡੇ ਇੱਧਰ ਤੇ ਖਾ ਲਈ ਏ ਸਾਰਿਆਂ ਨੇ
ਅੱਛਾ ਜੀ ਨੀ ਸਾਡੇ ਫਿਰ ਕੰਮ ਤੋਂ ਹੀ ਲੇਟ ਆਦੇ ਆ ਤੇ ਫਿਰ ਕੰਮ ਤੋਂ ਲੇਟ ਆਦੇ, ਉਸ ਹਿਸਾਬ ਨਾਲ ਹੀ ਰੋਟੀ ਬਣਦੀ ਆ।
ਹਾਂਜੀ ਬੱਸ ਹੁਣ ਥੋੜ੍ਹੀ ਦੇਰ ਤੱਕ ਸੋਣ ਦੀ ਤਿਆਰੀ
ਹਾਂਜੀ-ਹਾਂਜੀ ਬੱਸ ਇੱਦਾਂ ਹੀ ਐ।
ਹਾਂਜੀ,
ਗੱਲ ਕਰਕੇ ਬਹੁਤ ਵਧੀਆ ਲੱਗਿਆ ਜੀ, ਚਲੋ ਹੁਣ ਹਾਂਜੀ ਆਪਾਂ ਕੱਲ੍ਹ ਗੱਲ ਕਰਦੇ ਆ।
ਠੀਕ ਐ ਜੀ, ਸਤਿ ਸ਼੍ਰੀ ਅਕਾਲ।
ਬਸ ਹੈਲੋ,